ਸਤਿ ਸ੍ਰੀ ਅਕਾਲ ਜੀ
ਹਾਂਜੀ ਸਸ ਰਿ ਕਾਲ ਜੀ!
ਹਾਂਜੀ ਕੀ ਹਾਲ ਹੈ?
ਠੀਕ ਹੈ ਜੀ! ਵਧੀਆ ਤੁਸੀਂ ਦੱਸੋ ਤੁਸੀਂ ਕਿਵੇਂ ਹੋ ਜੀ?
ਬਸ ਵਧੀਆ ਹੀ ਵਧੀਆ ਹੋਰ ਸੁਣਾਓ?
ਘਰੇ ਕਿਵੇਂ ਸਾਰੇ?
ਹਾਂ ਸਭ ਵਧੀਆ ਜੀ! ਕਿਰਪਾ ਪ੍ਰਭੂ ਦੀ, ਹੋਰ ਸੁਣਾਓ?
ਵਧੀਆ ਜੀ ਸਾਰਾ- ਸਾਰਾ ਕੁਛ ਸਹੀ ਆ, ਹੋਰ ਦੱਸੋ?
ਨਹੀ- ਨਹੀ ਹੁਣੇ ਤਾਂ ਨਹੀ ਬਣਾਈ, ਹੁਣੇ ਤਾਂ ਟਾਈਮ ਨਹੀ ਹੋਇਆ, ਅਸੀ ਤਾ ਲੇਟ ਹੀ ਖਾਦੇ ਹੋਗੇ। ਲੇਟ ਹੀ ਮਨਾਉਂਦੇ ਆ ਤੇ ਲੇਟ ਹੀ ਖਾਂਨੇ ਆ।
ਅੱਛਾ, ਅਸੀਂ ਖਾਂਦੇ ਤਾਂ ਲੇਟ ਆ, ਪਰ ਮੈਂ ਬਣਾ ਟਾਈਮ ਸਿਰ ਲੈਂਨੀ ਆ।
ਗਰਮੀ ਐ ਨਾ।
ਬਣਾ ਲੈਂਨੀ ਆ ਟਾਈਮ ਸਿਰ। ਹਾਂ ਆਟਾ ਗੁੰਨ ਕੇ ਰੱਖ ਦੇਣੀ ਆ, ਸਬਜ਼ੀ ਬਣਾ ਕੇ ਹਾਂ, ਬਸ ਫੁਲਕੇ ਜਿਵੇਂ ਕਿਸੇ ਨੇ ਖ ਖਾਣਾ ਗਰਮ-ਗਰਮ ਲਾ ਤੇ।
ਹੰਮ, ਬਾਜ਼ਾਰੋਂ ਲੈ ਕੇ ਆਉਂਦੇ ਹੋਣੇ ਤੁਸੀਂ ਤਾਂ।
ਬਸ ਸਬਜ਼ੀਆਂ ਤਾਂ ਬਾਜ਼ਾਰ ਵੀ ਹਾਂ ਗਲੀ ਚ ਬਥੇਰੀਆਂ ਆ ਜਾਂਦੀਆਂ ਸਬਜ਼ੀਆਂ ਤੇ
ਨਹੀਂ ਕਈ ਵਾਰ ਤਾਂ ਬਣਾਈ ਅ ਲੈ ਕੇ ਆਉਨੇ ਆਉਦੇ ਕੇ ਬਣੀ ਬਣਾਈ।
ਹਾਂ, ਬਣੀ ਬਣਾਈ ਵੀ ਆ ਜਾਂਦੀ ਏ। ਬਸ ਉਹ ਜਦੋਂ ਕੋਈ ਮਹਿਮਾਨ ਆ ਜੇ ਕੋਈ ਫੇਰ ਤਾਂ ਤੁਹਾਨੂੰ ਪਤਾ ਬਾਹਰੋਂ ਹੀ ਆਉਣਾ ਸਾਰਾ
ਸਹੀ ਕਹਿ ਤੇ ਹੈਗੇ ਏ।
ਕੌਣ ਬਣੇ ਏ ਬਣਾਏ ਇੰਨੀ ਗਰਮੀ ਦੇ ਵਿੱਚ।
ਹੰਮ, ਪਰ ਜਿਵੇਂ ਗਰ ਦੀ ਤਾਂ ਰੀਸ ਨੀ ਹੁੰਦੀ ਨਾ।
ਲੱਗਦੀ ਇੱਕ ਬਾਹਰ ਦੀ ਤਾਂ ਬਸ ਟਾਈਮ ਪਾਸ ਹੀ ਏ।
ਹਾਂਜੀ, ਮਸਾਲੇ ਮਸੂਲੇ ਜ਼ਿਆਦਾ ਹੁੰਦੇ ਆ ਨਾ।
ਹਾਂ ਤੇ ਦੇਖੋ, ਘਰ ਦੀ ਬਣੀ ਸਬਜ਼ੀ ਆਪਣੇ ਰਾਤ ਦੀ ਬਣੀ ਚਾਹੇ ਸਵੇਰ ਤੱਕ ਦੁਪਹਿਰ ਤੱਕ ਵੀ ਚੱਲ ਜਾਂਦੀ। ਫਰਿੱਜ'ਚ ਧਰੀ ਹੋਵੇ ਤੇ ਬਾਜ਼ਾਰ ਦੀ ਸਬਜ਼ੀ ਬਜ਼ਾਰੋਂ ਲਿਆਓ ਨਾ ਰਾਤ ਦੀ ਸਬਜ਼ੀ ਚਾਹੇ ਫਰਿਜ ਚ ਧਰਦੋ ਉਹ ਸਵੇਰ ਤੱਕ ਖ਼ਰਾਬ ਹੋਣੀ-ਹੋਣੀ।
ਫੇਰ ਉਹ ਪਤਾ ਨੀ ਕਦੋਂ ਦੀ ਬਣੀਆਂ ਹੁੰਦੀਆਂ ਏ।
ਉਹੀ ਤਾਂ ਸੋਡੇ ਮਸਾਲੇ ਪਤਾ ਨੀ ਕੀ- ਕੀ ਪਾ ਰੱਖਿਆ ਹੁੰਦਾ ਉਹਦੇ ਚ।
ਉਹੀ ਖ਼ਰਾਬ ਕਰਦਾ ਆਪਣੇ ਸਰੀਰ ਨੂੰ ਵੀ ਖ਼ਰਾਬ ਕਰਦਾ ਉਹ, ਉਹਦੇ ਨਾਲ ਮੋਟਾਪਾ ਆਉਦਾ ਕਿੰਨਾ।
ਮੋਟਾਪਾ ਤਾਂ ਵੈਸੇ ਵੀ ਬਥੇਰਾ ਆਇਆ ਹੋਇਆ ਸਾਡੇ ਤੇ। ਕਈ ਲੋਕਾਂ ਨੂੰ ਦੁੱਧ ਨੀ ਲੱਗਦਾ, ਸਾਨੂੰ ਪਾਣੀ ਲੱਗਦਾ ਠਾ ਕਰਕੇ।
ਤੁਸੀਂ ਫਿਰ ਬਾਜ਼ਾਰ ਦੀ ਚੀਜ਼ਾਂ ਜ਼ਿਆਦਾ ਖਾਂਦੇ ਹੋਣੇ ਨਾ ਤਾਂ ਕਰਕੇ।
ਨਹੀਂ ਮੇਰਾ ਨਾ- ਨਾ ਮੈਂ ਬਾਜ਼ਾਰ ਦੀ ਚੀਜ਼ਾਂ ਨੀ ਖਾਂਦੀ, ਮੇਰੀ ਦਰਅਸਲ ਬੇਟੀ ਹੋਈ ਸੀ, ਨਾ ਵੱਡੇ ਅਪੇ੍ਸਨ ਨਾਲ ਹੋਈ ਸੀ, ਉਸ ਤੋਂ ਬਾਦ ਸਰੀਰ ਜ਼ਿਆਦਾ ਭੁੱਲ ਗਿਆ।
ਹਾਂ, ਤਾਂ ਕਰਕੇ ਹੋਇਆ ਹੋਣਾ।
ਉਸ ਤੋਂ ਬਾਅਦ ਸਰੀਰ ਨ ਨਹੀਂ ਤਾਂ ਮੈਂ ਰੋਟੀ ਤਾਂ ਮੈਂ ਇੱਕ ਟਾਈਮ ਹੀ ਖਾਂਨੀ ਹਾਂ ਦਿਨ 'ਚ। ਦੋ ਟਾਈਮ ਵੀ ਨੀ ਖਾਂਦੀ।
ਠੀਕ ਹੈ ਜੀ, ਸਹੀ ਗੱਲ ਹੈ ਜੀ, ਥੋੜ੍ਹੇ ਹੀ ਖਾਣਾ ਚਾਹੁੰਦੇ ਸਾਭ ਸਾਰਾ, ਪਰ ਮੋਟਾਪਾ ਤਾਂ ਮਤਲਬ ਚਲੋ, ਕ ਸੀਜੇਰੀਅਨ ਹੋਣ ਨਾਲ ਹੋ ਜਾਂਦਾ ਐ ਨਾ, ਮੋਟਾਪਾ ਆ ਈ ਜਾਂਦਾ ਉਹਨੂੰ। ਹਾਂ, ਉਹ ਸਰੀਰ ਮਤਲਬ ਆਪਰੇਸ਼ਨ ਹੋ ਗਿਆ ਤੁਹਾਡਾ ਤਾਂ ਕਰਕੇ ਆ ਗਿਆ। ਉਹਦੇ ਨਾਲ ਆ ਗਿਆ।
ਔਰ
ਠੀਕ ਐ - ਠੀਕ ਐ ਬਸ ਵਧੀਆ, ਬਸ ਆਹੀਂ ਤਾਂ ਹੈ ਬਸ ਬਾਜ਼ਾਰ ਦੀਆ ਆਪਾਂ ਚੀਜ਼ਾਂ ਖਾਂਦੇ ਖਰਾਬ ਈ ਕਰਦੀਆਂ ਉਵੇਂ ਤਾਂ, ਲਗਭਗ ਪਤਾ ਨੀ ਕਦੋਂ ਦੀ ਬਣੀਆਂ ਹੁੰਦੀਆਂ ਐ।
ਹੋਰ ਕਦੋਂ ਦੀ ਹੇਗੀ ਏ, ਬਹੁਤ ਪੁਰਾਣੀਆਂ ਬਣੀਆ ਹੁੰਦੀਆਂ। ਸਾਡੇ ਪਿੱਛੇ ਕਰਕੇ ਤੇ ਜਾਣਾ ਸੀਗਾ, ਉੱਥੇ ਬਾਹਰੋਂ ਰੋਟੀ ਖਾ ਕੇ ਅਹ ਬਾਹਰੋਂ ਰੋਟੀ ਖਾਣਾ ਸੀ, ਬਰਡੇ ਸੀਗਾ ਕਿਸ ਕਿਸੇ ਦਾ ਨਾ, ਤੇ ਉਹਨਾਂ ਨੇ ਮਾਕਿ ਰੈਸਟੋਰੈਂਟ ਬਹੁਤ ਸੋਹਣਾ ਸਾਫ਼ ਸੁਥਰਾ ਰੱਖਿਆ ਹੋਇਆ।
ਹਾਂਜੀ।
ਤੇ ਸ ਗਲਬਜ਼ ਵੀ ਪਾਏ ਹੋਏ, ਟੋਪੀਆਂ ਵੀ ਪਾਈਆਂ ਈ ਬੇਟਰਾਂ ਨੇ, ਹ ਤੇ ਉਹ ਗੇਲਬਜ ਪਾਏ, ਉਦੇ ਵਿੱਚ ਕੰਨ ਖੁਰਕਦੇ ਪਏ ਆਪਣੇ। ਤੇ ਅਸੀਂ ਲੋਕ ਕਹਿੰਨੇ ਬੜੀ ਸਾਫ਼ ਸਫ਼ਾਈ ਨਾਲ ਬਣਾਂਦੇ ਨੇ, ਤੇ ਸਾਨੂੰ ਕੀ ਪਤਾ ਉਹ ਕੀ ਗਾਦੇ ਕੀ ਨਹੀਂ ਤੇ ਫਰਿਜਰ ਦੇ ਵਿੱਚੋਂ ਦਾਲਾਂ ਕੱਢੀਆਂ ਨੇ ਜਿਵੇਂ ਬਰਫ਼ ਜੰਮੀ ਹੁੰਦੀ ਏ।
ਹਾਂਜੀ, ਪਤਾ ਨੀ ਕਦੋਂ ਦੀ ਹੁੰਦੀ ਹੈ ਉਹਹ ਬਣਾਈਆਂ ਰੱਖਿਆ ਹੁੰਦੀਆਂ।
ਉਹਨਾ ਨੂੰ ਤੜਕਾ ਜਿਹੜ ਤਾਜ਼ਾ ਕੀ ਤਾਂ ਉਹੀ ਦਾਲ ਤੋੜ, ਤੁੜ ਕੇ ਉਹਦੇ ਚ ਪਾਈ, ਤੇ ਪਿਘਲਾ ਕੇ ਸਾਨੂੰ ਅੱਗੇ ਦੇ ਤੀ। ਚਲੋ ਖਾਓ।
ਹਮ ਸਹੀ ਗੱਲ ਹੈ, ਸਹੀ ਤਾਂ ਹੈ ਬਾਜ਼ਾਰ ਚ ਬੱਚੇ ਮਤਲਬ ਕਈ ਵਾਰੀ ਚਾਰ ਜਾਣਾ ਹੁੰਦੇ ਬੱਚਾ ਜਿੱਦ ਕਰਦਾ ਹੈ ਗੋਲ ਗੱਪੇ ਖਾਣੇ ਐ ਬਰਗਰ ਵਗੈਰਾ ਖਾਂਣੇ ਆ। ਪਰ ਉਹਦੇ ਚ ਔਹ
ਉਹੀ ਤਾਂ ਸਫ਼ਾਈ ਥੋੜਾ ਹੁੰਦੀ ਹੈ, ਸਵਾਦ ਜ਼ਰੂਰ ਲੱਗਦੇ ਨੇ। ਪਰ ਸਫਾਈਆਂ ਨਾਲ ਥੋੜ੍ਹਾ ਨਾ ਬਣਦੇ ਨੇ ਐ।
ਉਹ ਅੱਜ ਕੱਲ੍ਹ ਸਵਾਦ ਪਿੱਛੇ ਤਾਂ ਤੁਹਾਨੂੰ ਪਤਾ ਐ ਦੁਨੀਆਂ
ਆਹ ਉਹੀ ਨਿਆਣਿਆਂ ਨੂੰ ਅੱਜ ਕੱਲ੍ਹ ਮਨਾ ਕਰਦੋ। ਨਿਆਣਿਆ ਮਨਾ ਕਰ ਦੋ, ਤਾਂ ਔਨਲਾਈਨ ਮੰਗਾ ਲੈਣਗੇ ਘਰ।
ਹਮ, ਹਮ।
ਇਹ ਘਰ ਦੇ ਜਾਣਗੇ ਖਾਓ।
ਸਹੀ ਗੱਲ ਐ, ਇਹ ਅੱਜ ਕੱਲ੍ਹ ਦੇ ਸਾਰੇ ਬੱ ਬੱਚੇ ਬਾਹਰ ਰਹਿੰਦੇ ਆ, ਬਾਹਰ ਰਹਿੰਦੇ ਆ ਫੇਰ ਉਹਨਾ ਨੂੰ ਇਹ ਹੁੰਦਾ ਵੀ ਚੱਲ ਘਰੇ ਜਾ ਕੇ ਕੀ ਬਣਾਵਾਂਗੇ, ਇਕੱਲੇ ਅੱਜ ਕੱਲੇ ਬੱਚੇ ਰਹਿੰਦੇ ਦ ਸੋਚ, ਸੋਚ ਕੇ ਕੀ ਬਣਾਵਾਂਗੇ ਚਲੋ ਬਾਜ਼ਾਰ ਚ ਚ ਕੁਛ ਖਾ ਲਿਆ ਬਰਗਰ ਵਗੈਰਾ ਖਾ ਲਿਆ ਚਲੋ।
ਆ ਵੀ ਗੱਲ ਐ।
ਤਾਂ ਕਰਕੇ ਸੋਚਦੇ ਆ ਚਲੋ ਕੋਈ ਨੀ।
ਪਰ ਅੱਜ ਕੱਲ ਦੀਆਂ ਸਬਜ਼ੀਆਂ ਦੇ ਵਿੱਚ ਵੀ ਕਿਹੜੀ ਤਾਕਤ ਹੈਗੀਆਂ ਹਜੇ।
ਹਾਂਜੀ।
ਸਾਰੀਆਂ ਹਾਂ ਸਪਰੇਆਂ ਨਾਲ ਖਾ ਟੀਕਿਆਂ ਨਾਲ ਕੀਏ ਦੇਖਲੋ ਦੇਖਣ ਨੂੰ ਕਿੱਡੇ ਸੋਹਣੇ ਲੱਗਦੇ ਨੇ
ਹਾਂਜੀ, ਹਾਂ ਉਹ ਟੀਕੇ ਲਾਏ ਹੁੰਦੇ ਉਹਨਾਂ ਦੇ ਨੇ। ਸਪਰੇਅ ਕੀਤੀ ਹੁੰਦੀ ਐ, ਕੋਈ ਚੀਜ਼ ਹੈ ਹੀ ਨੀ ਵਧੀਆ। ਬਿਨਾਂ ਖਾਦ ਸਪਰੇ ਵਾਲੇ ਤਾਂ ਕੋਈ ਹੈ ਹੀ ਨਹੀਂ ਚੀਜ਼, ਹੁਣ ਪਹਿਲਾਂ ਤਾਂ ਚਲੋ ਕਹਿੰਦੇ ਸੀ ਰਾਜਸਥਾਨ ਚ ਹੋ ਜਾਂਦੇ ਸੀ, ਹੁਣ ਤਾਂ ਰਾਜ ਰਾਜਸਥਾਨ ਚ ਉੱਥੇ ਸਪਰੇਆਂ ਕਰ ਕਰ ਕੇ ਉਹੀ ਚੀਜ਼ ਮਤਲਬ ਤਾਂਹੀ।
ਹੁਣ ਤਾਂ ਉਹ ਆਲੀ ਸਬਜ਼ੀ ਵਧੀਆ, ਜਿਹਨਾਂ ਦੀ ਆਪਣੀ ਜ਼ਮੀਨਾਂ ਹੈਗੀਆਂ ਨਾ ਆਪਣੇ ਘਰ ਦੀਆਂ ਸਬਜ਼ੀਆਂ ਬੀਜ ਬੀਜੀਆਂ ਹੋਈਆਂ ਨੇ ਥੋੜੀਆਂ ਬਹੁਤੀਆਂ, ਹੁਣ ਸਾਡੇ ਲੱਗੇ ਪੜੋਸ ਚ ਭਿੰਡੀ, ਬੈਂਗਣੀ। ਘੀਆ ਤੋਰੀ ਬੜੀ ਸਬਜ਼ੀ ਲਗਾ ਰੱਖੀ ਉਹਨਾਂ ਨੇ।
ਸਾਡੇ ਤਾਂ ਆਪ ਉਗਾ ਰੱਖੇ ਆ ਖੇਤ ਚ। ਅਸੀ ਤਾਂ ਆਪ, ਸਾਡੇ ਖੇਤ ਤੇ ਕੰਮ ਕਰਦੇ ਆ ਸਾਡੇ ਮੇਰੇ ਸੋਹਰਾ। ਤੇ ਅਸੀਂ ਆਪ ਮਤਲਬ ਸਬਜ਼ੀ ਦਾ ਹੀ ਕੰਮ ਕਰਦੇ ਆ ਮੈਂ ਸੋਹਰਾ। ਸਬਜ਼ੀ ਘੀਆ, ਤੋਰੀ ਹੁਣ ਜੇਹੜੀ ਕ ਕਕੜੀ ਹੈਗੇ ਸੀ। ਬੰਗੇ ਬੰਗੇ ਖ਼ਤਮ ਹੋ ਗਏ, ਤੇ ਹੁਣ ਤੋਰੀ ਐ ਸਬਜ਼ੀ ਚੱਲਦੀ ਪਈ ਐ।
ਪਰ ਓਹੀ ਤੇ ਦੇਖ ਲਓੁ ਰੇਹੜੀਆਂ ਦੀ ਸਬਜ਼ੀ ਖਾਲੋ ਜਾਂ ਘਰ ਦੀ ਸਬਜ਼ੀ ਖਾਲੋ, ਕਿੱਡੀ ਸਵਾਦ ਲੱਗਦੀ ਘਰ ਦੀ।
ਹਾਂ ਕਰਦੇ ਆ ਤਾਜ਼ਾ ਲੈ ਕੇ ਆਉਂਦੇ ਆ ਨਾ, ਓਹ ਜਿਵੇਂ ਜੇ ਅ ਜਿਵੇਂ ਕੱਲ੍ਹ ਦੀ ਤੋੜੀ ਆ ਓਹ ਅੱਜ ਅਸੀ ਨੀ ਬਨਾਉਦੇ ਓਹ ਜੀ ਨੀ ਕਰਦਾ ਬਨਾਉਂਦੇ ਐਂ ਲੱਗਦਾ ਓਹ ਪਤਾ ਨੀ ਹੋਰ ਤਰ੍ਹਾਂ ਦੀ ਹੋ ਜਾਂਦੀ ਐ ਉੱਥੇ ਓਹ ਪਾਣੀ ਸੁੱਟ-ਸੁੱਟ ਕੇ ਸੁੱਟ-ਸੁੱਟ ਕੇ ਓਹਨੂੰ ਐਵੇਂ ਲੱਗਦਾ ਤਾਜ਼ਾ ਹੈਗੀ ਐ ਹੁਣੀ ਤਾਜ਼ਾ ਹੈਗੀ ਐ। ਓ ਤਾਜ਼ਾ ਨੀ ਹੁੰਦੀ।
ਹਾਂ ਓਹੀ, ਨਹੀਂ ਬਈ ਤੋਰੀ ਔਰ ਤਾਜ਼ੀ ਤੋਰੀ ਤਾਂ ਸਾਫ਼ ਦਿਖ ਜਾਂਦੀ ਐ। ਓਹ ਢਿਲਕ ਜਾਂਦੀ ਐ ਤੋਰੀ ਨਾ ਦੂਜੇ ਦਿਨ, ਸਾਰੀ ਸਬਜ਼ੀ ਇੱਕਵਾਰ ਦਾ ਪਤਾ ਚੱਲ ਢੱਲੀਐ ਪਇਐ, ਕਦੋਂ ਦੀ ਹੈਗੀ ਕਦੋਂ ਦੀ ਨੀ ਪਰ ਫੇਰ ਵੀ ਮਜਬੂਰੀ ਐ ਬਣਾ ਲਓ ਕਈ ਵਾਰੀ ਸੁੱਟੀ ਵੀ ਨੀ ਜਾਂਦੀ, ਕਈ ਵਾਰੀ ਹੁਣ ਬਾਜ਼ਾਰ ਚ ਵੀ ਬਾਰਿਸ਼ਾਂ ਆ ਗਈਆਂ ਤਿੰਨ ਚਾਰ ਦਿਨ ਦੀ ਸਬਜ਼ੀ ਬੰਦਾ ਇਕੱਠੀ ਲੇਆਉਂਦਾ। ਓਹ ਸੁੱਟ ਨਾ ਥੋੜ੍ਹਾ ਬਣਾਣੀ ਤਾਂ ਪੈਂਦੀ ਐ ਨਾ।
ਹਾਂ ਬਣਾਣੀ ਤਾਂ ਪੈਂਦੀ ਐ, ਫੇਰ ਮੈਹੰਗਾਈ ਕਿੰਨੀ ਹੋ ਗਈ ਐ।
ਮਹਿੰਗਾਈ ਐ, ਪਰ ਨਿਆਣੇ ਤਾ ਅੱਜ-ਕੱਲ ਕੈਹੰਦੇ ਰੋਜ਼ ਸਾਨੂੰ ਤਾਂ ਰਾਜਮਾਂਹ-ਚਾਲਵ ਦੇ ਦੋ, ਛੋਲੇ-ਚੌਲ ਦੇ ਦੋ, ਕੜੀ-ਚੌਲ ਦੇ ਦੋ ਸਬਜ਼ੀਆਂ ਖਾਂਦੇ ਈ ਨੀ।
ਹਾਂਜੀ ਆਪ ਘੀਆ, ਤੋਰੀ ਤਾਂ, ਹਾਂ ਤੇ ਘੀਆ, ਤੋਰੀ ਤਾਂ ਬੱਚਿਆਂ ਨੂੰ ਸਵਾਦ ਈ ਨੀ ਲੱਗਦੀ।
ਕੋਈ ਨੀ ਗੱਲ ਆ, ਘੀਏ ਦੀ ਸਬਜ਼ੀ ਬਣਾਓ ਰੋਟੀ ਨੀ ਖਾਣਗੇ ਕੋਫਤੇ ਬਣਾਓ
ਹਾਂ ਫੇਰ ਤਾਂ ਟੇਸਟ ਲਗਦੀ ਐ, ਐਂਵੇ ਬੱਚੇ ਨੀ ਖਾਂਦੇ। ਬੱਚੇਆਂ ਨੂੰ ਬਜ਼ਾਰ ਦੀ ਚੀਜ਼ਾਂ ਜ਼ਿਆਦਾ ਵਦੀਆ ਲੱਗਦੀਆਂ ਓਹਨਾਂ ਨੂੰ। ਓਹਨਾਂ ਨੂੰ ਐਵੇਂ ਲੱਗਦੀ ਹੈ ਬਾਜ਼ਾਰ ਦੀ ਚੀਜ਼ਾਂ ਹੋਵੇ ਓਹ ਚੰਗੀ ਲੱਗਦੀਆਂ ਭਾਵੇਂ ਓਹਦੇ ਚ ਸਵਾਦ ਹੁੰਦੈ ਪਰ ਉਵੇਂ-ਉਵੇਂ ਕੁਛ ਨਾ ਹੋਵੇ ਬਸ ਤੇਲ ਓਇਲੀ ਹੁੰਦੇ ਆ।
ਟੀਨ ਵਗੈਰਾ ਕੁੱਛ ਵੀ ਨੀ ਹੁੰਂਦਾ ਸਭ ਗੰਦ ਵੰਦ ਪੇਲ ਪੂਲ ਕੇ ਦੇ ਦਿੰਦੇ ਨੇ ਖਾਓ ਪਰ ਖਾਂਦੇ ਵੀ ਨੇ ਇਸ ਟੈਮ, ਬਾਜ਼ਾਰ ਨਿਕਲ ਕੇ ਦੇਖਲੋ ਰੇਹੜੀਆਂ ਤੇ ਵਾਰ ਨੀ ਆਂਦੀ। ਐਹ ਮੋਮੋਜ ਜੇਹੜੇ ਚੱਲੇ ਨੇ ਮੀ ਨੀਰਾ ਮੈਦਾ
ਮੈੱਦਾ ਈ ਹੁੰਦਾ ਉਹੀ ਚਿਪਕ ਜਾਂਦਾ ਲੀਵਰ ਨੂੰ ਉਹੀ ਖਰਾਬ ਕਰਦੈ ਆਪ।
ਨੀਰਾ ਮੈਦਾ ਪਰ ਲੋਕੀ ਏਦਾਂ ਖਾਂਦੇ ਨੇ ਵਾਰੀਆਂ ਦੇ ਖੜੇ ਹੁੰਦੇ ਨੇ, ਵੀ-ਵੀ ਮਿੰਟ ਖੜਨਾ ਮਨਜ਼ੂਰ ਐ ਪਰ ਖਣੇ ਓਈਓ
ਖਾਣਾ ਓਈਐ ਟੇਸਟ ਅੱਜ ਕੋ ਟੇਸਟ ਹੈਗਾ ਨਾ, ਸਈ ਗੱਲ ਐ ਜ
ਖੜੇ ਰੈਹਣਗੇ ਲੈਨਾਂ ਤੇ, ਖਾਣਾ ਪਰ ਓਈਓ ਐ ਏਹਨਾਂ ਨੇ, ਹੁਣ ਉਹੀ ਤਾਂ ਟਰੇਨਾਂ ਦੇਖਲੋ ਏਗਲ ਗਈ ਮੈਂ ਪਿੱਛੇ ਕਰਕੇ ਪੰਜਾਬ ਛੋਲੇ ਵੇਚਣ ਆਏਆ ਬਾਲਟੀ ਭਰ ਕੇ ਉਬਲੇ ਛੋਲੇ ਮਸ ਮਸਾਲੇ ਮਸੂਲੇ ਪਾ ਕੇ, ਆਏ ਹਾਏ! ਓ ਲੋਕੀ ਏਦਾਂ ਖਾਂਦੇ ਪੇ ਹੱਥਾਂ ਨਾਲ ਦੇੰਦਾ ਫੇਰ ਕੱਢ-ਕੱਢ ਕੇ ਬਾਲਟੀ ਚ ਨਾ, ਡੋਨੇ ਇਚ ਪਾ ਕੇ। ਵੀ ਰੁਪਏ ਦਾ ਪੱਤਾ, ਮੈਂ ਕੇਆ ਘਰ ਚ ਛੋਲੇਆਂ ਨੂੰ ਕੋਈ ਏਦਾਂ ਖਾਂਦੈ। ਦੇਖ ਕੇ ਵੀ ਨੀ ਰਾਜੀ ਹੁੰਦੇ ਅਗਲੇ। ਹੋਰ ਹੋਰ ਸੁਣਾਓ ਤੁਸੀਂ ਕੀ ਬਣਣੈ ਅੱਜ। ਹੈਲੋ।